ਹੈਲੋ, ਹਾਂਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਕੀ। ਹਾਂਜੀ, ਹਾਂਜੀ ਵਧੀਆ ਤੁਸੀਂ ਸੁਣਾਓ ਠੀਕ ਹੋ।
ਬਸ ਠੀਕ ਵਧੀਆ ਹੋਰ ਕੀ ਕਰਦੇ।
ਮੈਂ ਬਸ ਬੈਠੀ ਹੋਈ ਸੀ, ਦੇਖਦੇ ਹੋਏ ਸੀ ਫੋਨ ਵਗੈਰਾ। ਚਲਾਉਂਦੇ ਪਏ ਸੀ ਨਾਲ ਮੂਵੀ ਲਗਾਈ ਦੀ ਸੀ।
ਅੱਛਾ, ਅੱਛਾ ਹੋਰ ਡਿਨਰ ਕਰ ਲਿੱਤਾ।
ਹਾਂਜੀ, ਹਾਂਜੀ ਕਰ ਲਿਆ।
ਕੀ ਬਣਾਇਆ ਅੱਜ।
ਮੈਂ ਅੱਜ ਉਹ ਬਣਾਇਆ ਪਮਕਿਨ। ਉਸ ਉਮ ਮਿੱਠਾ ਕੱਦੂ ਨੀ ਬਣਾਉਂਦੇ ਹੈਗੇ ਅੰਬਲ ਹਾਂਜੀ, ਹਾਂਜੀ ਉਹ ਬਣਾਇਆ।
ਅੱਛਾ, ਆਂਦਾ ਤੁਹਾਨੂੰ ਉਹ ਬਣਾਉਣਾ।
ਮੈਂ ਸਿੱਖਿਆ ਆਪਣੀ ਮੰਮੀ ਕੋਲੋਂ ਫੋਨ ਕਰਕੇ ਸਵੇਰੇ ਫੋਨ ਕਰਕੇ ਰੈਸਿਪੀ ਲੀਤੀ ਉਹਨਾਂ ਕੋਲੋਂ ਫਸਟ ਟਾਈਮ ਮੈਂ ਵੀ
ਅੱਛਾ, ਅੱਛਾ ਅਤੇ ਫਿਰ ਤੁਸੀਂ ਤਾਂ ਆਪਣੇ ਸਹੁਰੇ ਪਹਿਲੀ ਵਾਰ ਬਣਾਇਆ, ਤੇ ਸਾਰਿਆਂ ਨੂੰ ਪਸੰਦ ਆ ਗਿਆ।
ਸਭ ਨੂੰ ਮੈਂ ਕੱਲੀ ਸੀ। ਤੇ ਮੈਂ ਆਪਣੇ ਇਨਲੋਜ਼ ਦੇ ਨਾਲ ਨੀ ਰਹਿੰਦੀ ਨਾ। ਮੈਂ ਔਰ ਮੇਰੇ ਹਸਬੈਂਡ ਕੱਲੇ ਰਹਿਦੇ ਆ।
ਅੱਛਾ ਚਲੋ, ਹਸਬੈਂਡ ਨੂੰ ਤਾਂ ਖਾਣਾ ਹੀ ਪੈਂਦਾ ਹੈ, ਜੋ ਮਰਜ਼ੀ ਲਵਾਈ।
ਅ ਨਖਰੇ ਕਰਨਗੇ ਤੇ ਕੀ ਕਿੱਥੇ ਜਾਣਗੇ?
ਕਿੱਥੇ ਜਾਣਗੇ ਸਹੀ ਗੱਲ ਹੈ, ਉਹ ਤੇ ਉਹਨਾਂ ਤੋਂ ਕਰਨਾ ਹੀ ਪੈਂਦਾ ਐਡਜਸਟ ਸਹੀ ਗੱਲ ਹੈ, ਆਦਮੀ ਵੀ ਅਡਜਸਟ ਕਰਦੇ ਔਰ ਉਹਦੀ ਵਾਈਫ ਵੀ ਅਡਜਸਟ ਕਰ ਕਰਦੀ ਦੋਨੋ ਕਰਦੇ ਨੇ ਐਡਜਸਟ ਹੂੰ।
ਕਰਨਾ ਪੈਂਦਾ ਹੁਣ। ਨਹੀਂ ਮੈਂ ਉੱਥੇ ਨੀ, ਮੈਂ ਇੱਧਰ ਹੀ ਬਣਾਣੀ ਆ ਮੋਸਟਲੀ ਉੱਥੇ ਮੈਂ ਰੋਟੀ ਸਬ ਸਬਜੀ ਵਗੈਰਾ ਨਹੀਂ ਬਣਾਉਂਦੀ, ਹੈਲਪ ਕਰ ਦਿੰਦੀ ਉਹਨਾਂ ਦੀ ਮੈਂ ਸਬਜ਼ੀਆਂ ਚੋਪ- ਚੁਪ ਕਰਨ ਚ, ਮੈਨੂੰ ਐਕਚੁਲੀ ਨਾ ਇੱਥੇ ਦੋ ਜਣੇ ਹੈਗੇ ਨਾ ਤੇ ਮੈਨੂੰ ਹੁਣ ਆਦਤ ਪੈ ਗਈ, ਇੱਥੇ ਦਾ ਮੈਨੂੰ ਐਸਟੀਮੇਟ ਪਤਾ, ਉੱਥੇ ਦਾ ਮੈਨੂੰ ਐਸਟੀਮੇਟ ਆਂਦਾ ਥੋੜਾ ਮੈਂ ਨਾ ਕੀ ਬੋਲਦਾ ਆਪਾਂ ਨੂੰ ਹੈਜੀਟੇਟ ਵੀ ਕਰਦੀ ਹ ਓਥੇ ਬਣਾਉਂਦੇ ਨਰਵਸ ਹੋ ਜਾਂਦੀ, ਕਿ ਮੈਂ ਕੋਈ ਚੀਜ਼ ਸਹੀ ਬਣੇਗੀ ਜਾਂ ਨਹੀਂ ਨਮਕ ਕੁਛ ਸਹੀ ਪਏਗਾ ਯਾ ਨਹੀਂ।
ਨਹੀਂ ਇਹ ਤੇ ਹੁੰਦਾ ਹੀ ਹੈ, ਇਹ ਤੇ ਹੁੰਦਾ ਈ ਹੈ। ਥੋੜੇ ਟਾਈਮ ਤੀਕਣ ਨਾ ਬਿਲਕੁਲ, ਬਿਲਕੁਲ ਕਿਉਂਕਿ ਮੈਂਬਰ ਵੀ ਜ਼ਿਆਦਾ ਹੁੰਦੇ ਨੇ ਤੇ ਫੇਰ ਉਹ ਹਿਸਾਬ ਹੀ ਨਹੀਂ ਆਉਂਦਾ, ਕਿ ਕਿੰਨੀ ਸਬਜ਼ੀ ਬਣਾਉਣੀ ਹੈ ਕਿੰਨੀ ਦਾਲ ਉਹ ਫੇਰ ਸਭ ਤੋਂ ਵੱਡੀ ਗੱਲ, ਬਣੇਗੀ ਅੱਛੀ ਨਹੀਂ ਬਣੇਗੀ ਅੱਛੀ। ਕਿਉਂਕਿ ਇਨਲੋਸ ਨੇ ਸੱਸ ਨੂੰ ਖਵਾਣਾ ਸਹੁਰੇ ਨੂੰ ਖਵਾਣਾ, ਬੜਾ ਮੁਸ਼ਕਿਲ ਹੁੰਦਾ ਹੈ। ਕਿਉਂਕਿ ਉਹਨਾਂ ਦੇ ਮਨਪਸੰਦ ਚੀਜ਼ ਬਣਨੀ ਬੜੀ ਮੁਸ਼ਕਿਲ ਹੁੰਦੀ ਹੈ। ਹੋਰ ਚਲੋ ਇਹੀਓ ਇੱਕ ਲੇਡੀ ਦੀ ਇਹੀਓ ਹੈਗੀ ਹੈ ਨਾ। ਉਹਦੇ ਅੰਦਰ ਇਹੀ ਐਬਿਲਿਟੀ ਹੋਣੀ ਚਾਹੀਦੀ, ਕਿ ਉਹ ਹਰ ਇੱਕ ਚੀਜ਼ ਨੂੰ ਬਹੁਤ ਅੱਛੇ ਸੇ ਹੈਂਡਲ ਕਰ ਸਕੇ।
ਬਿਲਕੁਲ, ਬਿਲਕੁਲ ਇੱਥੇ ਦੇ ਮੇਰੇ ਹਸਬੈਂਡ ਹੈਗੇ ਨੇ ਮੈਨੂੰ ਪਤਾ ਚਲੋ ਕੁਛ ਗਲਤ ਖਾ ਬਨ ਵੀ ਜਾਏਗਾ ਤੇ ਐ ਦੇਖ ਲੈਨਗੇ ਆ। ਖਾ ਲੈਨਗੇ ਚੁੱਪ-ਚਾਪ, ਓਥੇ ਥੋੜਾ ਡਰ ਵੀ ਲੱਗਦਾ ਕਿਨੀ ਅੱਛੀ ਚੀਜ਼ ਬਨੇਗੀ ਤੇ ਸਭ ਹੈਗੇ ਨੇ। ਤਾਂ ਕਰਕੇ ਫੇਰ ਮੈਂ ਨਾ ਉੱਥੇ ਮੈਨੂੰ ਸ਼ਰਮ ਆਂਦੀ ਐ ਰੋਟੀ ਬਨਾਂਦੇ।
ਹੂੰ ਤੇ ਤੁਆਡੀ ਫੈਮਲੀ ਵਿੱਚ ਅੱਛਾ-ਅੱਛਾ ਫੇਰ ਤੁਆਡੀ ਫੈਮਿਲੀ ਚ ਓਥੇ ਕੋਨ-ਕੋਨ ਹੈਗੇ ਨੇ।
ਓਥੇ ਮੇਰੇ ਮੰਮਾ ਪਾਪਾ ਨੇ।
ਅੱਛਾ।
ਹੂੰ ਅ ਓਨੇ ਜੇਠ ਐ ਜਠਾਨੀ ਓਨਾਂ ਨੇ ਦੋ ਬੱ ਬੱਚੇ ਮੈਂ ਔਰ ਮੇਰੇ ਹਸਬੈਂਡ ਬਸ, ਏਸ ਤੋ ਤੇ ਆਪਾਂ ਕੱਲੇ ਰੈਂਨੇ ਆਂ ਦੂਸਰੀ ਸਿਟੀ ਚ।
ਹੂੰ ਚਲੋ ਐ ਵੀ ਠੀਕ ਐ, ਓਦਾਂ ਜੋਬ ਕਰਦੇ ਹੋਵੋਗੇ ਤੁਸੀਂ ਦੋਨੋ ਜਨੇ।
ਜੀ ਹਾਂਜੀ।
ਚਲੋ ਵਦੀਆ ਬੋਤ ਵਦੀਆ-ਬੋਤ ਵਦੀਆ ਏ ਵੀ ਅੱਜ-ਕੱਲ ਤੇ ਵੈਸੇ ਵੀ ਗੁਜ਼ਾਰਾ ਈ ਨੀ ਐ। ਮੈਂ ਤੇ ਹੂੰ ਦਿਲ ਲੱਗਿਆ ਰੈਂਦਾ ਟਾਈਮ ਪਾਸ ਹੋ ਜਾਂਦਾ।
ਹਾਂ। ਵਿਹਲੇ ਬੈਠੋ ਨਾ ਘਰ ਫੇਰ ਪਤਾ ਨੀ ਬਸ ਸੌ ਜਗ੍ਹਾ ਧਿਆਨ ਜਾਂਦਾ ਐ ਕਦੀ ਏ ਤੇ ਵੋ ਮੈਂ ਬਿਜੀ ਰੈਂਦੀ ਆ ਨਾ ਤੇ ਕਿੰਨਾ ਸਮਾਂ ਨਿਕਲ ਜਾਂਦਾ ਆਪਨਾ ਆਰਾਮ ਨਾਲ।
ਸਮਾਂ ਨਿਕਲ ਜਾਂਦਾ। ਪਤਾ ਕੀ ਹੋਰ ਵੱਡੀ ਗੱਲ ਪਤਾ ਕੀ ਐ, ਖਾਲੀ ਬੈਠੋ ਨਾ ਅਸੀਂ ਕਦੀ ਕੁਛ ਸੋਚਦੇ ਆਂ ਕਦੀ ਕੁਛ ਔਰ ਬਿਨਾਂ ਵਜਾ ਦੀ ਸੋਚਾਂ ਲੱਗਦੀਆਂ ਨੇ। ਜਿਦਾ ਕੋਈ ਮਤਲਬ ਈ ਨੀ ਹੁੰਦਾ, ਅਗਰ ਫ੍ਰੀ ਰਹੋ ਨਾ ਤੇ ਫਿਰ ਐਈਓ ਕੁਛ ਹੁੰਦਾ ਜਾਂ ਫਿਰ ਟੀ ਵੀ ਦੇਖਦੇ ਰਵੋ। ਜਾਂ ਮੋਬਾਇਲ ਚਲਾਂਦੇ ਰਓ। ਤੇ ਕੁਛ ਨਾ ਕੁਛ ਏਈਓ ਚੱਲਦਾ ਰੈਂਦਾ।
ਬਸ-ਬਸ ਤਾਂ ਈ ਓ ਨਾ ਮੈਨੂੰ-ਮੈਨੂੰ ਨਾ ਆਦਤ ਪੈ ਗਈ ਤੀ ਬਿਜ਼ੀ ਰਹਿਨ ਦੀ ਜਦੋਂ ਤਾਂ ਮੇਰਾ ਸਟੱਡੀ ਕੰਪਲੀਟ ਹੋਈ ਏ ਮੈਂ ਉਸ ਤੋਂ ਬਾਦ ਦੀ ਜੋਬ ਈ ਕਰਦੀ ਪਈ ਆ। ਮੈਨੂੰ ਹੁਣ ਆਦਤ ਪੈਗੀ ਦੀ ਐ। ਮੈਂ ਵੇਲੀ ਬੈਠ ਈ ਨੀ ਸਕਦੀ ਮੈਨੂੰ ਸੈਟਡੇ ਸੰਡੇ ਬੱਸ ਨਿਕਲ ਜਾਂਦਾ ਹਸੀ ਮਜ਼ਾਕ ਨਾਲ ਜ਼ਾਦਾ ਟਾਈਮ ਬੈ ਜੋ ਵੇਲੇ ਤੇ ਨਾ, ਫੇਰ ਬੜਾ ਔ
ਹੂੰ ਚਲੋ ਯਾਰ ਪਤਾ ਕੀ ਏ ਏਕ ਹਫ਼ਤੇ ਚ ਇੱਕ ਦਿਨ ਤੇ ਹੋਨਾ ਵੀ ਚਾਈਦੈ। ਇੱਕ ਜਾਂ ਦੋ ਦਿਨ ਏਸ ਤਰ੍ਹਾਂ ਦੇ ਹੋਨੇ ਚਾਈਦੇ ਕਿ ਅਸੀਂ ਇੰਜੋਏ ਕਰ ਸਕੀਏ। ਨੀ ਤੋ ਬੜਾ ਬੰਦਾ ਫੈਡਅਪ ਹੋ ਜਾਂਦਾ ਇੱਕੋ ਜੀ ਜ਼ਿੰਦਗੀ ਨੂੰ ਜੀ ਦੇ ਜਿੰਦੇ ਨਾ ਬੋਰ ਹੋ ਜਾਂਦਾ ਇਨਸਾਨ ਵੀ ਤੇ ਥੋੜ੍ਹਾ ਚੇਂਜ ਵੀ ਅੱਛਾ ਰੈਂਦਾ ਵੇ। ਸਾਰੇ ਇਸ ਹਫ਼ਤੇ ਕੰਮ ਕਰਨਾ ਤੇ ਇੱਕ ਦਿਨ ਤੇ ਵਿੱਚ ਐਸ ਤਰ੍ਹਾਂ ਦਾ ਹੋਨਾ ਚਾਈਦੈ ਕੀ ਮੌਜ ਮਸਤੀ ਚ ਨਿਕਲ ਜਾਏ ਬਸ।
ਹੂੰ ਔਰ ਇਸ ਚੀਜ਼ ਨੂੰ ਸਭ ਤੋਂ ਜ਼ਾਦਾ ਤੁਸੀਂ ਅੱਛੇ ਤਰੀਕੇ ਨਾਲ ਸਮਝਦੇ ਤੁਸੀਂ ਇੱਕ ਹਾਊਸ ਵਾਈਫ ਕਿੰਨੇ ਸਾਲ ਰੈ ਕੇ ਤੁਸੀਂ ਇੱਕ ਵਰਕਿੰਗ ਲੇਡੀ ਬਨੇ। ਤੁਆਨੂੰ ਇਸ ਚੀਜ਼ ਦੇ ਬੈਨੀਫਿਟ ਸਭ ਤੋਂ ਅੱਛਾ ਤਰੀਕੇ ਨਾਲ ਪਤਾ ਕਿ ਇੱਕ ਲੇਡੀ ਦਾ ਬਿਜ਼ੀ ਰਹਿਨਾ ਕਿੰਨਾ ਜ਼ਰੂਰੀ ਏ, ਔਰ ਈ ਫਿਜ਼ੀਕਲ ਹੈਲਥ ਦੀ ਵੀ ਤੇ
ਹੂੰ, ਦੇਖੋ ਇੰਸ ਹਾਂ ਨੀ ਸਭ ਤੋਂ ਪੈਲੇ ਤਾਂ ਆਪਨੇ ਆਪ ਨੂੰ ਮੇਨਟੇਨ ਕਰਨਾ ਆ ਜਾਂਦਾ ਹੈਗਾ ਤੁਆਨੂੰ ਤੇ ਪਤਾ ਈ ਏ। ਘਰਾਂ ਦੇ ਵਿੱਚ ਕੀ ਏ ਕੁਛ ਵੀ ਨੀ ਐ ਇੱਕ ਟਾਈਮ ਦੀ ਰੋਟੀ ਬਨਾਈ ਤੇ ਦੂਜੇ ਟਾਈਮ ਦੀ ਫਿਕਰ ਲਗ ਗਈ ਰੋਟੀ ਦੀ ਫੇਰ ਤੀਜੇ ਟਾਈਮ ਦੀ ਫਿਕਰ ਲਾਗੀ। ਤੇ ਜੋ ਆਇਆ ਪਰੋਨਾ ਉਹਨੂੰ ਦੇਖ ਲਿਆ। ਆਪੇ ਚਲੇ ਗਏ ਬਾਜ਼ਾਰ ਸਭ ਜੀ ਲਿਆ ਯੇ ਕਰ। ਐ ਤੇ ਦਿਨਚਰਿਆ ਦੇ ਕੰਮ ਨੇ ਜੇੜੇ, ਮੁਕਣੇ ਈ ਨਈ ਤੇ ਹੁੰਦੇ ਰਹਿੰਦੇ ਨੇ, ਤੇ ਆਲਤੂ ਫਾਲਤੂ ਗੱਲਾਂ ਵਿੱਚ ਜ਼ਿਆਦਾ ਧਿਆਨ। ਦਿਮਾਗ ਉਝ ਖ਼ਰਾਬ ਹੋ ਜਾਂਦਾ ਐ ਅੱਜ- ਕੱਲ੍ਹ।
ਪਤਾ ਐ, ਓ ਲੜਾਈਆਂ ਵਲ ਬੜਾ ਧਿਆਨ ਜਾਂਦਾ ਜੇ। ਲੜਾਈਆਂ ਵਲ ਬੜਾ ਧਿਆਨ ਚਲ ਜਾਂਦਾ ਐ। ਫਾਲਤੂ ਦੀ ਗੱਲਾਂ, ਚਿੜਚਿੜਾਪਨ। ਓਇਓ ਸਭ ਚੀਜ਼ਾਂ। ਫਿਰ ਫਾਲਤੂ ਬੈ ਕੇ ਫੋਨ ਦੇਖਣਾ। ਔਰ ਕੀ ਐਇਓ ਤੇ ਐ ਸਭ।
ਹੁਣ ਤ ਤੁਸੀਂ, ਮੰਨੋਗੇ ਮੈਂ ਜਦੋਂ ਦੀ ਜੋਬ ਕੀਤੀ ਏ ਮੈਂ, ਸਾਰਾ ਦਿਨ ਮੇਰਾ ਇਹਦੇ 'ਚ ਈ ਨਿਕਲਦਾ ਏ। ਜੇੜਾ ਥੋੜਾ ਬਹੁਤ ਟਾਈਮ ਹੁੰਦਾ ਉਹਦੇ 'ਚ ਮੈਂ ਆਪਣੀ ਫਟਾਫਟ ਰੋਟ ਰੋਟੀ ਬਣਾਂਦੀ ਆਂ। ਤੇ ਰਾਤੀ ਇੰਨੀ ਥੱਕ ਜਾਂਦੀ ਆ ਕਿ ਮੈਂ ਸੋ ਈ ਜਾਂਦੀ ਆਂ।
ਕਿੰਨੀ ਅੱਛੀ ਨੀਂਦ ਆਂਦੀ ਹੋਏਗੀ ਤੁਆਨੂੰ?
ਬਹੁਤ, ਥੱਕ ਕੇ ਸੋਣ ਦਾ ਮਜ਼ਾ ਈ ਕੁੱਛ ਹੋਰ ਹੁੰਦਾ।
ਸੇਪ, ਇੱਕ ਮਿੰਟਾਂ 'ਚ ਨੀਂਦਰ ਪੈ ਜਾਂਦੀ ਹੈਗੀ ਏ। ਬੜਾ ਅੱਛਾ ਰਹਿੰਦਾ ਏਕ ਤੇ ਸ ਤੋਡੀ ਗੱਲ ਐ ਸੈਲਫ ਇੰਡੀਪੈਂਡੈਂਟ ਹੋ ਜਾਂਦੇ ਅਸੀਂ। ਫੇਨੈਂਸਿਲ ਇੰਡੀਪੈਂਡਟ ਹੋ ਜਾਂਦੇ ਆ। ਸਾਨੂੰ, ਥੋੜ੍ਹੀ ਸੀ ਮੈਂ ਕਹਿਣੀ ਆਂ ਅਪਣੀ, ਮੇਹਨਤ ਦੀ ਕਮਾਈ ਥੋੜ੍ਹੀ ਜੀ, ਪਰ ਅਪਣੀ ਹੁੰਦੀ ਏ। ਸਾਨੂੰ ਡਿਪੈਂਡ ਨੀ ਰਹਿਣਾ ਪੈਂਦਾ। ਹਾਲਾਕੀ ਤੁਸੀਂ ਕਈ ਜਗ੍ਹਾ ਤੇ ਆਪਣੇ ਹਸਬੈਂਡ ਦੀ ਸ ਪੋਟ ਵੀ ਕਰਦੇ ਹੋਵੋਗੇ, ਨੋ ਡਾਊਟ। ਬੰਦਾ ਕਰਦਾ ਈ ਏ। ਕਈ ਜਗ੍ਹਾ ਤੇ ਉਹਨਾਂ ਨਾਲ ਖੜੋ, ਖੜੇ ਹੋਵਗੇ। ਉਹ ਚੀਜ਼ਾਂ
ਹ
ਬੜਾ ਅੱਛਾ ਐ ਰਹਿੰਦਾ।
ਹਮ।
ਅੰਡਰਸਟੈਂਡਿੰਗ ਵੀ ਰਹਿੰਦੀ ਐ ਸਗੋ।
ਹਮ ਹਮ
ਬੱਚਿਆਂ ਨੂੰ ਵੀ ਕਦਰ ਰਹਿੰਦੀ ਕਿ ਹਾਂ ਮਾਂ ਘਰ ਏ ਅੱਜ ਥੋੜੀ ਜੀ ਅੱਜ।
ਹ-ਹ ਸਈ-ਸਈ ਖਲ ਐ। ਸਹੀ ਗੱਲ ਐ। ਬੱਚੇ ਪਤਾ ਕੀ ਹੋਰ ਕੁਛ ਨੀ ਬੱਚੇ ਵੱਡੇ ਹੋ ਵੀ ਜਾਣ ਨਾ ਤਾਂ ਵੀ ਉਹਨਾਂ ਨੂੰ ਮਾਂ ਦੀ ਜਰੂਰਤ ਤੇ ਪੈਂਦੀ-ਪੈਂਦੀ ਏ। ਕਿਉਂ, ਹੁਣ ਦੇਖੋ ਮੈਂ ਗਈ ਦੀ ਸੀ। ਕਿਧਰੇ ਚਲੀ ਜਾਵਾਂ ਤੇ ਫੇਰ ਘਰੋਂ ਵਾਪਸ ਆਵਾਂ ਨਾ, ਤੇ ਯਾ ਤੇ ਭੁੱਖੇ ਬੈਠੇ ਦੇ ਹੋਣਗੇ। ਯਾਂ ਫਿਰ ਉਲਟੀ ਸਿੱਧੀ ਹਰਕਤਾਂ ਕਦੀ ਸੈਂਡਵਿਚ ਬਣਾ ਈਏ ਬਣਾ ਕੇ ਗੰਦ ਪਾਇਆ ਦਾ ਹੋਣੈ। ਅਇਔ ਕੁਛ ਹੈ ਬਸ ਬੱਚਿਆਂ ਦੇ ਅੰਦਰ ਤੇ, ਹੋਰ, ਤੇ ਫੇਰ ਅਮ ਹੋਰ ਮੈਂ ਘਰ ਰਵਾਂ ਨਾ ਤੇ ਉਹਨਾਂ ਨੇ ਕਹਿੰਦੇ ਮੰਮੀ ਬਣਾ ਦੋ ਯਾਂ ਤੇ ਬਹਿਣ ਨੀ ਦੇਣਗੇ। ਫਿਰ ਥੋੜ੍ਹਾ ਇਹ ਵੀ ਹੁੰਦਾ ਕਿ ਚੱਲ ਬੱਚਿਆਂ ਨੂੰ ਬਣੀ ਬਣਾਈ ਚੀਜ਼ ਮਿਲ ਜੇਗੀ, ਥੋੜ੍ਹੀ ਸਾਫ਼ ਸੁਥਰੀ ਮਿਲ ਜੇਗੀ। ਅੱਜ ਕੱਲ ਦੇ ਬੱਚੇ ਥੋੜਾ ਕੇਅਰਲੈਸ ਜ਼ਿਆਦਾ ਹੈਗੇ ਨੇ, ਬਣਾ ਤੇ ਲੈਂਦੇ ਨੇ ਵਧੀਆ ਚੀਜ਼ ਬਣਾ ਲੈਂਦੇ ਨੇ, ਪਰ ਥੋੜਾ ਗੰਦ ਜ਼ਿਆਦਾ ਪਾ ਦਿੰਦੇ ਨੇ, ਰਸੋਈ ਦੇ ਵਿੱਚ।
ਨਹੀਂ ਤੁਹਾਡੀ ਗੱਲ ਬਿਲਕੁਲ ਠੀਕ ਹੈਗੀ ਏ, ਘਰ ਸਾਨੂੰ ਵੀ ਤੁਹਾਡੀ ਜਿਸ ਹਿਸਾਬ ਸਾਡੀ ਮੰਮੀ ਵੀ ਵਰਕਿੰਗ ਰਹਿੰਤੀ ਹੁੰਦੀ ਸੀ, ਤੇ ਜਿੰਦਾ ਘਰ ਰਿਹਾ, ਮੰਮੀ ਸਾਡੀ ਵਰਕਿੰਗ ਹੀ ਰਹੀ ਏ। ਜਦੋਂ ਘਾਰ ਹੁੰਦੇ ਸੀ ਇੰਨੀ ਖੁਸ਼ ਹੁੰਦੀ ਸੀ ਮੰਮੀ ਦੇ ਆਉਣ ਦੀ, ਕਿ ਅੱਜ ਰੋਟੀ ਗਰਮ ਮਿਲੇ ਗੀ, ਅੱਜ ਮੰਮੀ ਬੈੱਡ ਉੱਪਰ ਰੋਟੀ ਦੇਗੀ ਸਾਨੂੰ ਆਪੇ ਨੀ ਜਾਣਾ ਪਏਗਾ, ਲੈਣ ਆਪੇ ਨੀ ਕਰਨਾ ਪਏਗਾ। ਬੜਾ ਇੰਜੋਏ ਕਰਦੇ ਸੀ ਅਸੀ ਪੀਰੀਅਡ ਨੂੰ।
ਉਹ ਤੇ ਹੈ, ਦੇਖੋ ਨਾ ਬ ਬੱਚਿਆਂ ਨੂੰ ਮਾਂ ਦੀ ਜ਼ਰੂਰਤ ਪੈਂਦੀ ਪੈਂ
ਹਾਂ ਕਦੀ ਕਦੀ ਸਾਡਾ ਵੀ ਮਨ ਕਰਦਾ ਸੀ। ਕਿਸ ਜਿਸ ਤਰ੍ਹਾ ਅਸੀਂ ਸਕੂਲ ਜਾਂਦੇ ਸੀ। ਤੇ ਘਰੋਂ ਟਿਫਨ ਲੈ ਕੇ ਜਾਣੇ। ਤੇ ਸਾਡੇ ਨਾਲ ਦੇ ਬੱਚਿਆਂ ਨੇ, ਉਹਨਾਂ ਦੇ ਘਰੋਂ ਟਿਫਿਨ ਉਸੇ ਟਾਈਮ ਗਰਮ ਗਰਮ ਬਣ ਕੇ ਆਉਂਦੇ ਸੀ। ਸਾਡਾ ਬੜਾ ਦਿਲ ਕਰਦਾ ਸੀ, ਕਿ ਹਾਏ ਸਾਡੇ ਵੀ ਘਰੋ ਕਦੀ, ਇਸ ਤਰਾ ਟਿਫਨ ਆਉਣ ਗਰਮ ਗਰਮ ਰੋ ਟੀ ਆਨ, ਦਿਲ ਕਰਦਾ ਸੀ ਉਸ ਟਾਈਮ ਤੇ ਪਰ ਮੰਮੀ ਵਰਕਿੰਗ ਹੁੰਦੀ ਸੀ, ਫੇਰ ਉਹ ਕੀ ਫੇਰ ਉਹ ਮੈਨੇਜ ਨਹੀਂ ਕਰ ਪਾਉਂਦੇ ਸੀ ਇਸ ਤਰ੍ਹਾਂ, ਕੁਛ ਚੀਜ਼ਾਂ ਤੇ ਚਲੋ ਨੁਕਸਾਨ ਵੀ ਹੈ ਤੇ, ਫਾਇਦੇ ਵੀ ਬਹੁਤ ਨੇ।
ਬਿਲਕੁਲ, ਬਿਲਕੁਲ, ਹਰ ਇੱਕ ਚੀਜ਼ ਦੁਨੀਆਂ ਦੀ ਕੋਈ ਵੀ ਤੁਸੀਂ ਜਗ੍ਹਾ ਲਲੋ ਕੋਈ ਵੀ ਕੰਮ ਲੈ ਲਓ, ਕੋਈ ਵੀ ਚੀਜ਼ ਲੈ ਲਓ, ਹਰ ਚੀਜ਼ ਦੇ ਬੈਨੀਫਿਟ ਵੀ ਨੇ ਤੇ ਲੋਜਿਸ ਵੀ ਹੈਗੇ ਨੇ, ਹੁਣ ਇਹ ਤੇ ਹੈਈ ਏ, ਵਰਕਿੰਗ ਲੇਡੀ ਦਾ ਨਾ ਇਹ ਚੱਕਰ ਕਿ ਜਿਹੜੇ ਬੱਚੇ ਨੇ ਨਾ, ਉਹ ਮੈਂ ਤੁਹਾਨੂੰ ਸਹੀ ਦੱਸਾਂ ਨਾ ਇੱਕ ਤਰ੍ਹਾਂ ਨਾਲ ਨਾ ਰੂਲ ਜ਼ੇ ਜਾਂਦੇ ਨੇ ਸਮਝ ਲੋ ਤੁਸੀਂ ਕਿਉਂਕਿ ਅ ਮੈਂ ਹੁਣ ਕੀ ਕਰਦੀ ਆਂ, ਮੈਂ ਫਟਾਫਟ ਬ੍ਰੇਕਫਾਸਟ ਬਣਾਉਂਦੀ ਆਂ, ਤੇ ਮੈਂ ਚਲੀ ਜਾਂਦੀ ਆਂ। ਹੁਣ ਪਿੱਛੋਂ ਮੇਰੇ ਬੱਚੇ ਦੀ ਆਦਤ ਹੈਗੀ ਏ। ਕਿ ਉਹਨੇ ਰੋਟੀ ਪਾ ਦਿੱਤੀ ਤੇ ਉਹਨੇ ਖਾ ਲਿੱਤੀ ਨਾ ਪਾ ਕੇ ਦਿੱਤੀ ਤੇ ੳਨੂੰ ਕੋਈ ਪਰਵਾਹ ਈ ਨਹੀਂ ੲੈ, ਖਾਣੀ ਖਾਣੀ ਨਹੀਂ ਖਾਣੀ ਨਹੀਂ ਖਾਣੀ। ਇਹ ਚੀਜ਼ ਹੈਗੀ ਏ, ਤੇ ਫਿਰ ਉਹ ਚੀਜ਼ ਤੇ ਲੋਸ ਤਾਂ ਦੇਖਣਾ ਪੈਂਦਾ ਈ ਏ ਨਾ।
ਅਸੀਂ ਤੇ ਨੀ ਅਸੀਂ ਤੇ ਫੇਰ ਮੰਮੀ ਨਾਲ ਬੜੀ ਹੈਲਪ ਕਰਦੇ ਸੀ, ਬਹੁਤ ਕੀਤੀ ਆ ਰਲ ਕੇ ਕੰਮ ਵੀ ਕਰਦੇ ਸੀ, ਸਵੇਰੇ ਸਫ਼ਾਈਆਂ ਕਰਕੇ ਜਾਣੀਆਂ। ਮੰਮੀ ਦਾ ਸਪੋਰਟ ਕੀਤੀ, ਕਿ ਚਲੋ ਤਾਂ ਹੀ ਬੰਦਾ ਕਰ ਪਾਉਂਦਾ ਅਸੀ ਨਹੀਂ ਕਰੀਏ ਤੇ ਫਿਰ ਕਿੱਥੇ ਜੋਬਸ ਕਰਨੀਆਂ ਸੌਖੀਆਂ ਥੋੜੀਆਂ ਨੇ। ਘਰੋ ਘਰ ਵੀ ਮੈਨੇਜ ਕਰਨੇ ਏ, ਸਫਾਈਆਂ ਵੀ ਕਰਨੀਆਂ ਏ। ਰੋਟੀਆਂ ਵੀ ਪਕਾਨੀਆਂ ਏ ਫੇਰ ਕੱਪੜੇ ਕਿੰਨਾ ਕੁਛ ਰਹਿੰਦਾ ਏ।
ਅਰੇ ਬਹੁਤ ਮੁਸ਼ਕਿਲ ਏ ਅੱਜ ਕੱਲ। ਅੱਜ ਕੱਲ੍ਹ ਤੇ ਟਾਈਮ ਵੈਸੇ ਈ ਤੁਹਾਨੂੰ ਮੈਂ ਸਹੀ ਦੱਸਾਂ ਟਾਈਮ 'ਤੇ ਇੰਝ ਨੱਸਦਾ ਪਿਆ ਵੇ। ਕਿੱਥੇ ਦਿਨ, ਮਹੀਨੇ, ਸਾਲ ਨੀ ਪਤਾ ਲੱਗਦਾ ਤੁਸੀਂ ਦੇਖੋ ਦੋ ੲੈ ਹੁਣ ਸ਼ੁਰੂ ਸਾਲ ਹੋਇਆ ਵੇ ਤੇ ਦੇਖੋ ਕਿੰਨਾ ਛੇਵਾਂ ਮਹੀਨਾ ਵੀ ਨਿਕਲ ਗਿਆ ਏ। ਪਤਾ ਹੀ ਨਹੀਂ ਲੱਗਿਆ ਕਿਸ ਤਰ੍ਹਾਂ ਨਿਕਲ ਕੇ ਛੇ ਮਹੀਨੇ ਕਹਿੰਦੇ ਕਦੀ ਕਦੀ ਸੋਚ ਦੀ ਆਂ, ਕਿ ਹੁਣੇ ਤੇ ਦੋ ਹਜ਼ਾਰ ਅਹ ਛੱਬੀ ਨੀ ਚੜਿਆ ਤੇਊ ਹੁਣ ਨਿਕਲ ਵੀ ਗਿਆ, ਤੇ ਦੇਖੋ ਛੇ ਮਹੀਨੇ ਨਿਕਲ ਗਏ ਦੇ ਨੇ।
ਪਤਾ ਵੀ ਨਹੀਂ ਚਲੇ।
ਪਤਾ ਵੀ ਨੀ ਲੱਗਦੇ ਅੱਜ ਕੱਲ੍ਹ ਤੇ ਟਾਈਮ ਐ ਜ ਨੱਸਦਾ ਪਿਆ ਏ ਬਿਲਕੁਲ ਨੱਸਦਾ ਪਿਆ ਏ, ਵਕਤ ਦਾ ਪਤਾ ਈ ਨੀ ਚੱਲਦਾ
ਇੱਕ, ਇੱਕ ਵਿੱਚ ਕਰਕੇ ਨਾ ਇੱਕ ਰੀਲ ਵੀ ਬੜੀ ਆਣ ਲੱਗ ਗਈ ਸੀ ਜਿਸ 'ਚ ਬੰਦੇ ਨੇ ਕਿਯਾ ਸੀ ਕਿ ਇਹ ਅ ਜਿਸ ਤਰ੍ਹਾਂ ਪਹਿਲੇ ਜੋ ਸਮਾਂ ਚੱਲਦਾ ਸੀ, ਉਸ ਹਿਸਾਬ ਦਾ ਸਮਾਂ ਹੁਣ ਨੀ ਚੱਲ ਰਿਆ ਕੈਲੰਡਰ ਨੂੰ ਟਾਈਮਿੰਗਸ ਘਟਾ ਤੀਆਂ ਨੇ ਬੜਾ ਕੁਛ ਉਹਨੇ ਦੱਸਿਆ ਸੀ ਕਿ ਅੱਜ ਕ ਸੈਕਿੰਡਸ ਵਾਲੀ ਜੋ ਸੂਈ ਹੈਗੀ, ਉਹ ਵੀ ਇੰਨੀ ਫਾਸਟਲੀ ਮੂਵ ਕਰਦੀ ਪਈ ਏ। ਬੜਾ ਕੁਛ ਹੁੰਦਾ ਵੀ ਏ, ਚਲੋ ਠੀਕ ਹੈ ਫਿਰ ਬਾਏ ਬਾਏ।
ਅੱਛਾ, ਠੀਕ ਹੈ ਜੀ।